ਹੈਲੋ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹੋਰ ਕੀ ਹਾਲ ਚਾਲ ਜੀ। ਵਧੀਆ ਤੁਸੀਂ ਸੁਣਾਓ। ਬਸ ਮੈਂ ਵੀ ਵਧੀਆ।
ਹੋਰ ਅੱਜ ਕਿੱਦਾਂ ਯਾਦ ਕੀਤਾ। ਸਭ ਵਧੀਆ- ਸਭ ਵਧੀਆ ਘਰ ਪਰਿਵਾਰ ਸਭ। ਚੜ੍ਹਦੀ ਕਲਾ।
ਚਲੋ ਅੱਛੀ ਗੱਲ ਹੈ ਜੀ। ਚੱਹੀ ਹੋਣਾ ਚਾਹੀਦਾ
ਹਾਂਜੀ -ਹਾਂਜੀ।
ਜੀ ਬਸ ਮੈਂ ਤੁਹਾਡੇ ਨਾਲ ਵੈਸੇ ਮਤਲਬ ਨੋਰਮਲ। ਟੋਪਿਕ ਉੱਤੇ ਗੱਲ ਕਰਨੀ ਸੀ। ਵੈਦਰ ਉੱਤੇ। ਜਿਵੇਂ ਅੱਜ ਕਲ ਬਹੁਤ ਜਿਆਦਾ ਗਰਮੀ ਹੋ ਰਹੀ ਹੈ।
ਹਾਂਜੀ -ਹਾਂਜੀ।
ਕਿੰਨਾ ਐਟਮੋਸਫੇਅਰ ਖ਼ਰਾਬ ਹੋਇਆ ਹੋਇਆ। ਕਿੰਨੀ ਪੋਲਿਊਸ਼ਨ ਹੋ ਰਿਹਾ ਨਾ। ਹ ਹੱਦ ਤੋਂ ਜ਼ਿਆਦਾ
ਮੈਂ ਰਹਿ ਰਹੀ ਹਾਂ। ਤੇ ਉੱਧਰ ਤੁਹਾਡੇ ਵਾਲੇ ਸਾਈਡ ਤੇ ਬਹੁਤ ਗਰਮੀ। ਸਾਡੇ ਇੱਧਰ ਤੇ ਚਾਰ ਦਿਨ ਹੋ ਗਏ ਨੇ। ਬਾਰਿਸ਼ਾਂ ਇੰਨੀ ਲੱਗੀ ਦੀਆਂ ਨੇ। ਇੰਨਾ ਠੰਢਾ ਮੌਸਮ ਹੋਇਆ ਦਾ।
ਤੁਸੀਂ ਕਿੱਥੇ ਦੇ ਹੋ ਕਿੱਥੋਂ ਬਿਲੋਂਗ ਕਰਦੇ ਹੋ।
ਇਹ ਆਪਾਂ। ਐਮਪੀ ਤੋਂ ਬਿਲੋਂਗ ਕਰਨੇ ਆ।
ਅੱਛਾ ਅੱਛਾ ਠੀਕ ਠੀਕ ਉਧਰ ਵਾਲੀ ਸਾਈਡ ਮਨਸੂਨ ਆ ਚੁੱਕਿਆ ਨਾ ਜੀ ਸਾਊਥ ਤੋਂ। ਹਲੇ ਨੋੌਰਥ ਵਾਲੀ ਸਾਈਡ ਮੌਨਸੂਨ ਨੀ ਨਾ ਆਇਆ। ਪ੍ਰੀ ਮਾਨਸੂਨ ਵੀ ਨੀ ਆਇਆ ਹਾਲੇ ਇੱਧਰ।
ਅੱਛਾ ਅੱਛਾ। ਨਹੀਂ ਉਹ ਤੇ ਆ ਜਾਏਗਾ। ਪਹਿਲੇ ਇੱਧਰ ਆ ਜਾਂਦੇ ਨਾ। ਉੱਧਰ ਥੋੜਾ ਲੇਟ ਆਉਂਦਾ। ਉੱਧਰ- ਤੁਹਾਡੇ ਹਿਮਾਚਲ ਸਾਈਡ ਆਏਗਾ ਨਾ। ਫਿਰ ਆ ਜਾਏਗਾ ਉੱਧਰ ਵੀ ਨਾ।
ਬਸ ਜਦੋਂ ਰਾਜਸਥਾਨ ਵਾਲੀ ਸਾਈਡ ਬਾਰਿਸ਼ ਆਉਣੀ ਸਟਾਰਟ ਹੋਏਗੀ। ਫਿਰ ਇੱਧਰ ਵੀ ਆਉਣ ਲੱਗ ਜਾਏਗੀ ਨੌਰਥ ਵਿੱਚ।
ਹਾਂਜੀ। ਨਹੀਂ ਉੱਧਰ ਵੀ ਹੋ ਗਈਆਂ ਨੇ, ਰਾਜਸਥਾਨ ਵੀ ਸਟਾਰਟ।
ਹਾਂ ਬਸ ਹੋ ਹੀ ਜਾਣਗੀ ਜੁਲਾਈ ਦੇ ਫਸਟ ਵੀਕ ਤੱਕ ਤੇ ਆਈ ਜਾਂਦਾ ਹੈ, ਮੌਨਸੂਨ ਨੌਰਥ ਵਿੱਚ ਵੀ।
ਹਾਂ। ਪਰ ਉੱਧਰ ਇੰਨਾ ਆਉਂਦਾ ਕਿੱਥੇ ਵੇਗਾ, ਉਸ ਸਾਈਡ ਔ ਤੁਹਾਡੇ ਵਾਲੇ ਸਾਈਡ। ਇਨਾ ਖ਼ਾਸ ਨੀ ਬਾਰਿਸ਼ਾਂ ਆਉਂਦੀਆਂ, ਨੋਰਮਲ ਜਹੀ ਹੁੰਦੀਆਂ ਨੇ।
ਹਾਂਜੀ ਸਹੀ ਗੱਲ ਹੈ, ਬਿਲਕੁਲ ਨੋਰਮਲ ਜੀ ਹੁੰਦੇ ਬਸ ਇਹੀ ਹੈ, ਜੁਲਾਈ ਦੇ ਮੌਸਮ ਵਿੱਚ ਹੋ ਗਈ ਜਿਹੜੀ ਬਾਰਿਸ਼ ਹੋ ਗਈ। ਉਸ ਤੋਂ ਬਾਅਦ ਤਾਂ ਉਮੀਦ ਹੀ ਨਹੀਂ ਹੁੰਦੀ, ਹੋਏਗੀ ਬੜਾ ਰੇਅਰਲੀ ਚਾਂਸ ਹੁੰਦਾ ਕਿ ਹੋਏਗੀ ਬਾਰਿਸ਼।
ਹਾਂਜੀ। ਉਹ ਵੈਸੇ ਵੀ ਉੱਥੇ ਗਰਮੀ ਵੀ ਬੜੀ ਚਿਪ- ਚਿਪ ਵਾਲੀ ਪੈ ਰਹੀ ਹੋਣੀ ਹੈ।
ਬਹੁਤ ਜ਼ਿਆਦਾ ਮਤਲਬ ਕਿ ਹਵਾ ਵੀ ਨੀ ਹੈਗੀ। ਹਿਊਮਿਡਿਟੀ ਜਿ ਹੋਈ ਦੀ ਹੈ, ਬਹੁਤ ਜ਼ਿਆਦਾ ਨਾ। ਪਸੀਨੇ ਹੀ ਪਸੀਨੇ, ਸਵੈਟਿੰਗ ਹੁੰਦੀ ਹੈ, ਹਾਂਜੀ।
ਔ ਹੁਣ ਤੁਹਾਡੇ ਈਧਰ ਸਿਤਮਬਰ, ਇਹ ਬਸ ਮੈਂ ਇੱਧਰ ਪਹਿਲੇ ਅਸੀਂ ਉੱਧਰ ਹੀ ਰਹਿੰਦੇ ਸੀ, ਤੁਹਾਡੇ ਵਾਲੇ ਇਲਾਕੇ ਚ ਹੀ, ਫਿਰ ਅਸੀਂ ਇੱਥੇ ਸ਼ਿਫਟ ਹੋ ਗਏ।
ਔਕੇ -ਔਕੇ।
ਹਾਂਜੀ ਔ ਮੇਰੇ ਹਸਬੇਡ ਦਾ ਕੀ, ਜੋਬ ਕਰਦੇ ਨੇ ਨਾ ਉਨਹਾ ਦਾ ਟ੍ਰਾਂਸਫਰ ਹੋ ਗਿਆ ਵੈ। ਹਾਂਜੀ ਕੋਲਜ ਵਿੱਚ ਜੋਬ ਕਰਦੇ। ਹਾਂਜੀ, ਉਹ ਬਹੁਤ ਅੱਛੀ ਸੀ।
ਹਾਂ ਹਾਂਜੀ ਉੱਥੇ ਫਿਰ ਇਹ ਵੀ ਹੈ। ਕਿ ਉਥੇ ਇਨਕਮ ਸੋਰਸ ਵੀ ਅੱਛਾ ਮਿਲ ਜਾਂਦਾ ਨਾ। ਪਰਸਨ ਨੂੰ, ਬਹੁਤ ਵਧੀਆ, ਅੱਛੀ ਗੱਲ ਐ। ਵੱਡੇ ਸ਼ਹਿਰਾਂ ਵਿੱਚ ਰਹਿਣ ਦਾ ਬੈਨੀਫਿਟ ਵੀ ਬਹੁਤ ਹੈ, ਜੋਬ ਵਗੈਰਾ ਦੀ ਕੋਈ ਕਮੀ ਨੀ ਆਉਂਦੀ। ਜੋਬਸ ਮਿਲ ਜਾਂਦੀਆਂ ਨੇ ਇਸ ਵਿਚ ਹਾਂਜੀ। ਚਲੋ ਤੁਹਾਡੇ ਉੱਥੇ ਦਾ ਵਧੀਆ ਮੌਸਮ ਹੋ ਰਿਹਾ ਹੈ। ਸਾਡੇ ਇੱਥੇ ਤਾਂ ਬਹੁਤ ਜ਼ਿਆਦਾ ਗਰਮੀ ਆ ਰਹੀ ਹੈ।
ਔ ਤੇ ਫੇਰ ਪਤਾ ਹੀ ਕਹੇਗਾ, ਹੁਣ ਉਧਰ ਵੀ ਟਾਈਮ ਲੱਗ ਜਾਏਗਾ। ਪਰ ਆਏਗਾ ਤੇ ਸਹੀ ਉੱਧਰ ਵੀ।
ਹਾਂਜੀ ਹਾਂਜੀ, ਬਸ ਹੋ ਹੀ ਜਾਏਗੀ ਬਾਰਿਸ਼, ਬਸ ਇੱਕ ਵਾਰੀ ਹੋਂਦਾ ਨਾ, ਪੂਰੀ ਅੱਛੀ ਤਰ੍ਹਾਂ ਦਬਾ ਕੇ ਗਰਮੀ ਪੈਂਦੀ ਹੈ, ਫਿਰ ਉਸ ਤੋਂ ਬਾਅਦ ਬਾਰਿਸ਼ ਆਉਣੀ ਸਟਾਰਟ ਹੁੰਦੀ ਹੈ ਇੱਥੇ, ਪਹਿਲੇ ਅੱਛੀ ਤਰ੍ਹਾਂ ਬਹੁਤ। ਗਰਮੀ ਪੈ ਜਾਏਗੀ, ਫੇਰ ਬਰਦਾਸ਼ਤ ਤੋਂ ਬਾਹਰ ਹੁੰਦੀ ਹੈ, ਫੇਰ ਆਉਂਦੀ ਹੈ ਬਾਰਿਸ਼ ਇੱਥੇ ਤੇ।
ਹਾਂ ਸਹੀ ਗੱਲ ਹੈ।
ਤੁਸੀਂ ਹਾਊਸ ਵਾਈਫ ਹੋ, ਜਾਂ ਵਰਕ ਕਰਦੇ ਹੋ, ਤੁਸੀਂ ਵੀ ਕੁਛ?
ਨਹੀਂ ਨਹੀਂ ਮੈਂ ਹਾਊਸ ਵਾਈਫ ਨਹੀਂ ਹੈਗੀ, ਮੈਂ ਬੁਟੀਕ ਦਾ ਕੰਮ ਕਰਨੀ ਆ।
ਅੱਛਾ ਅੱਛਾ ਅੱਛੀ ਗੱਲ ਹੈ। ਜੀ ਅੱਜ ਕੱਲ ਫਿਰ ਅੱਜ ਕੱਲ ਬਹੁਤ ਟਰਡਿੰਗ ਵਗੈਰਾ ਬਹੁਤ ਫੈਸ਼ਨ ਆਇਆ ਹੋਇਆ ਹੈ।
ਹਾਂ, ਫੈਸ਼ਨ ਦਾ ਤੇ ਬਹੁਤ ਚੱਲਿਆ ਦਾ ਹੈਗਾ।
ਹਾਂਜੀ ਫੇਰ ਤੁਸੀਂ ਅੱਜ ਕੱਲ ਕਿਹੜੇ ਸੂਟ ਜ਼ਿਆਦਾ ਸਟਿਚ ਕਰ ਰਹੇ ਹੋ?
ਅੱਜ ਕੱਲ ਤਾਂ ਮੇਰੇ ਕੋਲ ਸਾਰੇ ਸ਼ੋਟ ਲੈਂਥ ਵਾਲੇ ਜਾਂ ਹੈਗੇਨੇ, ਫਰਸ਼ੀ ਸਲਵਾਰ ਵਾਲੇ।
ਹਾਂਜੀ ਹਾਂਜੀ ਉਹਦਾ ਹੀ ਟ੍ਰੈਂਡ ਚੱਲ ਦਾ ਨਾ ਸਭ ਤੋਂ ਜ਼ਿਆਦਾ ਇਸ ਟਾਈਮ ਨਾ। ਫਰਸ਼ੀ ਸਲਵਾਰ, ਯਾ ਕੋਟ ਸੈਟ।
ਹੂੰ ਹੂੰ।
ਵਧੀਆ ਜੀ ਬਹੁਤ ਅੱਛੀ ਗੱਲ ਹੈ।
ਹੂੰ।
ਵੈਸੇ ਤਾਂ ਸਟਿਚਿੰਗ ਦਾ ਤਾਂ ਬਹੁਤ ਵਧੀਆ ਕੰਮ ਹੈ ਜੀ, ਕਿੱਥੇ ਵੀ ਬੰਦਾ ਕਰ ਸਕਦਾ ਜ਼ਰੂਰੀ ਨਹੀਂ ਕਿ ਇੱਕ ਜਗ੍ਹਾ ਤੇ ਹੀ ਕਰਨਾ। ਜਿੱਥੇ ਵੀ ਚਲੋ ਜਾ ਸਟਿਚਿੰਗ 'ਚ ਲੇਡੀਜ਼ ਨੇ ਸੂਟ ਤਾਂ ਸਿਲਵਾਨਣੇ ਹੀ ਨੇ।
ਹਾਂਜੀ ਹਾਂਜੀ ਸਹੀ ਗੱਲ ਹੈ।
ਹੈਨਾ ਬਹੁਤ ਵਧੀਆ ਸੋਰਸ ਔਫ ਇਨਕਮ ਐ। ਅਗਰ ਅੱਛਾ ਬੰਦਾ ਬੁਟੀਕ ਤੋਂ ਅੱਛੀ ਤਰ੍ਹਾਂ ਸਿੱਖ ਲੈਂਦਾ ਹੈ, ਪ੍ਰੋਫੈਸ਼ਨਲੀ ਫੇਰ ਤਾਂ ਵਧੀਆ ਬੰਦਾ ਕੁੱਛ ਵੀ। ਸਟਿਚ ਕਰ ਲੈਂਦਾ ਹੈ।
ਹੂੰ ਹੂੰ ਹਾਂ ਉਹੀ ਕਰਨੇ ਨੇ ਸਾਰੇ।
ਹਾਂ ਜੀ।
ਔਰ ਤੁਸੀਂ ਉੱਥੇ। ਹਾਂ ਕਸਟਮਰ ਤੇ ਵੀ ਡਿਪੈਂਡ ਕਰਦਾ ਹੈਗਾ ਵੈਸੇ। ਤੇ ਮੇਰੇ ਜਿੰਨੇ ਵੀ ਕਸਟਮਰ ਨੇ। ਅੱਜ ਤੱਕ ਮੇਰੇ ਕਸਟਮਰਾਂ ਨੇ ਮਤਲਬ ਮੈਨੂੰ। ਮੈ ਇਹ ਨੀ ਕਿਹਾ ਕਿ ਇਹ ਡਿਜ਼ਾਇਨ ਬਣਾ ਕੇ ਦੋ। ਮੈਂ ਡਮੀ ਤੇ ਰੱਖਣੀ ਆ ਔਰ ਉਹੀ ਗੱਲ ਹੁੰਦੀ ਕਿ ਮੇਰਾ ਸੈਂਪਲ ਪਹਿਲੇ ਹੀ ਲੈ ਜਾਂਦੇ ਨੇ। ਉਹ ਸੂਟ ਸਿਲਵਾਨ ਆਉਂਦੇ ਨੇ। ਇੱਕ ਨਾ ਇੱਕ ਮਤਲਬ ਹਾਂ। ਇੱਕ ਸਟੈਂਡਰਡ ਸਾਈਜ ਦਾ ਸੇ ਸੈਪਲ ਤਿਆਰ ਕਰਕੇ ਰੱਖਣੀ ਹੈ। ਥੋੜਾ ਜਿਹਾ ਕਿ ਪੰਜਾਬ ਦਾ ਟਰੈਂਡ ਇੱਧਰ ਚਲਾਇਆ ਦਾ ਮੈਂ। ਤੇ ਕਾਫੀ ਮਤਲਬ ਅੱਛਾ ਚੱਲ ਰਿਹਾ ਹੈ ਮੇਰਾ ਕੰਮ।
ਹਾਂ ਜੀ ਹਾਂ ਜੀ ਉੱਧਰ ਥੋੜਾ ਅਲੱਗ ਟਰੈਂਡ ਰਹਿੰਦਾ ਹੈ ਤੇ ਨੌਰਥ ਆਪਣੇ ਪੰਜਾਬ ਸਾਈਡ ਅਲੱਗ।
ਹਾਂ ਜੀ ਹਾਂ ਜੀ।
ਉੱਥੇ ਤਾਂ ਜ਼ਿਆਦਾ ਵੈਸੇ ਮੈਂ ਦੇਖਿਆ। ਬਹੁਤ ਥੋੜ੍ਹੀ ਬਿਜੀ ਜੀ ਲਾਈਫ ਰਹਿੰਦੀ ਆ। ਵਰਕਿੰਗ ਵੂਮੈਂਨਸ ਜਿਆਦਾ ਨੇ ਉੱਧਰ। ਉੱਤਰ ਵਾਲੀ ਸਾਈਡ।
ਹਾਂ ਜੀ ਹਾਂ ਜੀ ਸਹੀ ਗੱਲ ਆ ਵੈਸੇ ਉਧਰ ਵੀ। ਤੁਹਾਡੇ ਇੱਧਰ ਵੀ ਤੇ ਮਤਲਬ ਕਾਫੀ ਟਰੈਂਡ ਹੈਗਾ।
ਹਾਂ ਜੀ ਹਾਂ ਜੀ ਫਰਸ਼ੀ ਚੱਲ ਰਿਹਾ ਹੈ। ਹਾਂ ਜੀ ਹਾਂ ਇੱਥੇ ਤਾਂ ਬਹੁਤ ਬੁਟੀਕਸ ਨੇ ਵੈਸੇ। ਹੈਗੀਆਂ ਹੀ ਨੇ।
ਦਾ ਬੈਸਟ ਰਹਿੰਦਾ ਹੈ। ਘਰ ਘਰ ਤਾਂ ਹਰ ਕੋਈ ਸਟਿਚ ਕਰ ਲੈਂਦਾ। ਬਟ ਉਹ ਮਜ਼ਾ ਨਹੀਂ ਆਉਂਦਾ ਨਾ ਜੇ ਪ੍ਰੋਫੈਸ਼ਨਲੀ ਕੋਈ ਵਰਕ ਕਰਕੇ ਦੇ।
ਹੂੰ ਹੂੰ।
ਉਹ ਤਾਂ ਬੈਸਟ ਹੈਂ ਨਾ ਪ੍ਰੋਫੈਸ਼ਨਲੀ ਵਰਕ ਵਾਲਾ ਤਾਂ ਵਧੀਆ ਹੈ।
ਤੁਸੀਂ ਫੇਰ ਅੱਛਾ ਮਤਲਬ ਬੁਟੀਕ ਦਾ ਵਰਕ ਕਰ ਦੇ ਹੋ। ਮੈਨੂੰ ਵੀ ਦੱਸਣਾ ਫਿਰ ਤੁਸੀਂ ਆਪਣਾ। ਤੁਸੀਂ ਪਹਿਲੇ ਇੱਧਰ ਹੀ ਕਰਦੇ ਸੀ ਕਿ ਬੁਟੀਕ ਦਾ ਵਰਕ ਜਗਾਧਰੀ ਵਿੱਚ ਵੀ ਕਰਦੇ ਸੀ।
ਹਾਂ ਜੀ ਹਾਂ ਜੀ ਮੈਂ ਇੱਧਰ ਵੀ ਕਰਦੀ ਸੀ। ਤੇ ਮੈਂ ਇੱਕ ਆਪਣਾ ਪੈਚ ਬਣਾਇਆ ਜਾਵੇ ਇੰਸਟਾ ਤੇ ਸੋਸ਼ਲ ਮੀਡੀਆ ਤੇ ਤੇ ਮੈਂ ਤੁਹਾਨੂੰ ਸ਼ੇਅਰ ਕਰਾਂਗੀ ਦੇਖਣਾ ਤੁਸੀਂ-
ਹਾਂ ਜੀ ਹਾਂ ਜੀ ਮੈਨੂੰ ਦੱਸਣਾ ਤੁਹਾਡਾ ਕਿਸ। ਨਾਮ ਤੋਂ ਪੇਜ ਨਾ ਮੈਂ ਤੁਹਾਨੂੰ ਫੋਲੋ ਕਰਾਂਗੀ ਫਿਰ। ਬੰਦਾ ਕਦੀ ਸਟਿਚ ਹੀ ਕਰਵਾ ਲੈਂਦਾ ਕੁਝ ਨਾ ਕੁਝ।
ਵੈਸੇ ਤੁਸੀਂ ਤੇ ਤੁਹਾਡੇ ਨਾਲ ਇੱਕ ਬੂਟੀਕ। ਕੇ ਗਗਨ ਬੂਟੀ ਕੁਦਰਤ ਹੀ ਕਰਵਾ ਦਿਓ ਨਾ ਵੈਸੇ ਹੁਣ ਤੇ ਤੁਸੀਂ।
ਨਹੀਂ ਜੀ ਉਦੋਂ ਕੋਲੋਂ ਵੀ ਨਹੀਂ ਕਰਵਾਉਂਦੀ ਸੀ ਮੈਂ ਉਹਨੂੰ। ਉਹ ਵੀ ਬਸ ਥੋੜ੍ਹਾ ਬਹੁਤ ਲੇਟ ਦਿੰਦਾ ਨਾ ਵਰਕ ਕਰਕੇ ਤੇ ਫਿਰ। ਥੋੜਾ ਜਾ ਫਰਕ ਹੈ। ਫਰਕ ਪੈ ਜਾਂਦਾ ਐ।
ਹਾਂ ਜੀ ਹਾਂ ਜੀ।
ਫੋਟ ਦਿੰਦਾ ਬੰਦਾ ਕਦੀ ਕਦੀ ਬੰਦੇ ਨੂੰ ਜਲਦੀ ਜ਼ਰੂਰਤ ਹੈ। ਉਸਨੂੰ ਕਹਿ ਦਉ ਕਿ ਸੂਟ ਇਸ ਦਿਨ ਚਾਹੀਦਾ ਉਸ। ਦਿ ਨਹੀਂ ਦੇਗਾ ਦੇ ਇੱਕ ਦਿਨ ਪਹਿਲੇ ਹੀ ਨ ਦਾ ਵੈਸੇ ਉ
ਹਾਂ ਤੁਸੀਂ ਲਾਸਟ ਟਾਈਮ ਬੈਲ ਬੋਟਮ ਵਾਲਾ ਸੂਟ ਬਣਵਾਇਆ ਸੀ ਸ਼ਾਇਦ ਤ ਨਾ।
ਹਾਂ ਜੀ।
ਦੀਵਾਲੀ ਦੇ ਟਾਈਮ ਦੀ ਗੱਲ। ਸਾਲ ਜਾ ਦੋ ਸਾਲ ਹੋ ਗਏ ਨੇ ਸ਼ਾਇਦ ਤੱਕ ਇਹ ਗੱਲ ਨੂੰ।
ਹਾਂ ਜੀ ਹਾਂ ਜੀ ਮੈਂ ਇਹਦੇ ਕੋਲ ਹੀ ਸਟਿਚ ਕਰਾਇਆ ਸੀ। ਅੱਛਾ ਸਟਿੱਚ ਕੀਤਾ ਸੀ ਵੈਸੇ ਤਾਂ ਇਹਨੇ। ਬਤ ਐ ਸੀਗੇ ਜਿਸ ਦਿਨ ਮੈਂ ਵਿਆਹ ਤੇ ਜਾਣਾ ਸੀ। ਉਸ ਦਿਨ ਮੈਨੂੰ ਸੂਟ ਲੂਜ ਸੀ। ਮੈ ਕਿਹਾ ਲੂਜ ਕਰ ਦਿੱਤੇ ਅੱਗੋਂ ਘੁੰਮਣ ਗਿਆ ਹੋਇਆ ਸੀ ਕਿਧਰੇ। ਸਹੀ ਕਰਦੇ ਫੇਰ ਇਨੇ ਬਾਅਦ ਚੋਂ ਵਿੱਚ ਹਾਂ ਜੀ ਹਾਂ ਜੀ। ਗਾ ਫੇਰ ਇਹਨੇ ਮੈਨੂੰ ਬਾਅਦ ਵਿੱਚ ਕਾਫੀ। ਟਾਈਮ ਬਾਅਦ ਚੇਂਜ ਮਤਲਬ ਸਹੀ ਕਰਕੇ ਦਿੱਤਾ ਸੀ।
ਅੱਛਾ-ਅੱਛਾ!
ਅੱਛਾ-
ਉਹ ਤੇ ਵੈਸੇ ਬਸ ਉਦੋਂ ਕੋਲ ਥੋੜੇ ਟਾਈਮ ਦੀ ਕਮੀ ਹੋ ਜਾਂਦੀ ਬਸ ਕੰਮ ਤੇ ਅੱਛਾ ਕਰਦਾ ਵੇ ਉਹ
ਹ ਕੰਮ ਤੇ ਅੱਛਾ ਕਰਦਾ ਸਟੁਚ ਵੀ ਅੱਛੇ ਕਰਦਾ ਬਸ ਆਉਦਾ ਇਹਨਾਂ ਕੋਲ ਟਾਈਮ ਸ਼ੋਰਟੇਜ ਹੈ ਉਹਦੇ ਕੋਲ ਕਸਟਮਰ ਜਿਆਦਾ। ਹੀ ਹੋ ਗਏ ਨੇ ਸਕੂਲ ਦੀ ਟੀਚਰਸ ਕੋਲਜ ਟੀਚਰ ਜ਼ਿਆਦਾ- ਜ਼ਿਆਦਾ ਫੋਕਸ ਕਰਦਾ ਹੈ ਉਹ- ਇੱਧਰ ਦੇ ਲੋਕਾਂ ਦੇ ਥੋੜੇ ਘੱਟ ਹੀ ਬਣਾਦਾ ਏ ਉਹ-
ਉਹ ਬਸ ਉਹ ਦੇਖਦਾ ਹੋ ਨਾ ਜਿੱਥੋਂ ਜ਼ਿਆਦਾ ਮਿਲ ਗਿਆ।
ਹਾਂਜੀ-ਹਾਂਜੀ ਬਸ ਉਹੀ ਡਿਪੈਂਡ ਕਰਦਾ ਨਾੂੰ ਆਉਂਦਾ ਕਿ ਸਕੂਲ ਦੇ ਟੀਚਰ ਵਗੈਰਾ ਅੱਛੀ ਮਤਲਬ ਉਹ ਜਿਹੜੀ ਉਹਨਾ ਨੂੰ ਆਉਂਦੀ ਹੈ ਬੁਟੀਕ ਵਗੈਰਾ ਦੀ ਜੋ ਵੀ ਚਾਰਜਿਸ ਨੇ ਸਹੀ ਤਰ੍ਹਾਂ ਪੇ ਕਰ ਦਿੰਦੇ ਨੇ ਉਹ- ਲੋਂ ਮੂੰਹ ਮੰਗੀ ਵੀ ਲੈ ਲੈਂਦਾ ਇੱਧ'ਰ-ਉੱਧਰ ਫਿਰ ਥੋੜੇ ਕੋਈ ਜਾਂਣਦਾ ਹੋ ਫਿਰ ਬੰਦਾ ਜਾਂਦਾ ਚ ਥੋੜੇ ਘੱਟ ਕਰ ਲੈ ਕਰ ਲੈ ਓਦਾਂ ਕਰ ਲੈ-
ਮੰ ਮਾਮੀ ਦਾ ਹੂੰ ਹੂੰ ਸਹੀ ਗੱਲ ਏ-
ਹਾਂਜੀ ਹੋਰ ਤੁਸੀਂ ਸੁਣਾਓ ਜੀ?
ਹੋਰ ਸਭ ਵਧੀਆ।
ਹਾਂਜੀ-ਹਾਂਜੀ ਕੋਈ ਨੀ ਜ਼ਰੂਰ।
ਨਹੀਂ ਹੁਣ ਤੇ ਮੌਸਮ ਅੱਛਾ ਹੋਇਆਦਾ ਹੈਗਾ ਇੱਧਰ ਆ ਜਾ।
ਜ਼ਰੂਰ ਆਵਾਂਗੇ ਜੀ ਕਿਉਂਕਿ ਅਸੀਂ ਅਸੀਂ ਹਾਂਜੀ ਬਸ ਟਾਈਮ ਨੀ ਹੁੰਦਾ ਜੀ ਜੋਬ ਵਗੈਰਾ ਕਰਨੀ ਆੁੰਂਦੀ ਹੈ ਫੈਮਿਲੀ ਫ ਜੋਬ ਵੀ ਜਰੂਰੀ ਹੈ ਇੰਨੀੀਆਂ ਛੁੱਟੀਆਂ ਵਗੈਰਾ ਨਹੀਂੀ ਮਿਲਦੀਆਂ
ਅੱਛਾ ਤੁਸੀਂ ਕਿਸ ਫੀਲਡ ਦੀ ਜੋਬ ਕਰਦੇ ਹੋ?
ਵੈਸ ਤਾਂ ਮੈਂ ਪਹਿਲੇ ਕਰ ਰਹੀ ਸੀ ਕਿ ਅ- ਇੰਸ਼ੋਰੈਂਸ ਕੰਪਨੀ ਵਿੱਚ ਕਰ ਰਹੀ ਸੀ ਜੇ ਮੈਂ ਉਹ ਛੋੜਦੀ ਸੀ ਹੁਣ ਮੈ ਟ੍ਰੈ੍ਵਲ ਕੋਲ੍ਹ ਜ਼ਿਆਦਾ ਟਿਊਸ਼ਨਾਂ ਲੈ ਰਹੀ ਦੁਬਾਰਾ ਅਪਲਾਈ ਕਰ ਰਹੀ ਟੀਚਿੰਗ ਲਾਈਨ ਚ ਜਾਣ ਵਾਸਤੇ ਨਾ
ਅੱਛਾ-ਅੱਛਾ ਤੁਸੀਂ ਬੀਐਡ ਕੀਤੀ ਦੀ ਏ-
ਨਹੀਂ ਬੀ ਐਡ ਨੀ ਕੀਤੀ ਮੇਰੀ ਪੋਸਟ ਗ੍ਰੈਜੂਏਸ਼ਨ ਹੋਈ ਹੈ ਬਸ ਮੈਂ ਸੋਚ ਰਿਹਾ ਕਿ ਛੋਟੀ ਕਲਾਸਿਸ ਨੂੰ ਪੜ੍ਹਾ ਕੇ ਫਿਰ ਨਾਲ ਦੇ ਨਾਲ ਬੀ ਐਡ ਵੀ ਕਰ ਲਾਂਗੀ
ਅੱਛਾ-ਅੱਛਾ ਚਲੋ ਵਧੀਆ
ਹਾਂਜੀ-ਹਾਂਜੀ। ਜੀ ਇਨਕਮ ਸੋਰਸ ਵੀ ਜਰੂਰੀ ਹੈ ਨਾ ਜੀ ਅੱਜ ਕੱਲ ਆਪਣੇ ਖਰਚੇ ਕੱਢ ਵਾਸ ਇਨਕਮ ਵੀ ਬਹੁਤ ਜਰੂਰ
ਹਾਂ ਉਹ ਤੇ ਸਹੀ ਗੱਲ ਹੈ ਅੱਜ ਤੇ ਤੁਹਾਨੂੰ ਪਤਾ ਤਾਂ ਹੀ ਇਹ ਜੇਹ ਸ਼ੋਕ ਵੀ ਬਥੇਰੇ ਨੇ ਸਭ ਦੇ ਹੀ ਸ਼ੌਕ ਆਪਣੇ-ਆਪਣੇ ਹੁੰਦੇ ਨੇ ਤੇ ਜਿੰਨੇ ਕਮਾਣ ਵਾਲੇ ਹੋਣੇ ਚਾਹੀਦੇ ਓਨੇ ਖਾਣ ਵਾਲੇ ਨੇ
ਉਹੀ ਤੇ ਕਮਾਨ ਵਾਲਾ ਤਾਂ ਘੱਰ ਵਿੱਚ ਇੱਕ ਐ ਨਾ ਜੀ
ਹਾਂ ਫ ਜ਼ਿਆਦਾ ਨੇ ਫੇਰ ਇਹੀ ਹੈ ਨਾ ਯ ਤੇ ਸਾਰੇ ਕਮਾਓ ਸਾਰੇ ਖਾਓ ਫਿਰ ਮਜ਼ਾ ਵੇ
ਹਾਂਜੀ ਹਾਂ ਤੇ ਫਿਰ ਸਭ ਆਪਣੇ-ਆਪਣੇ ਵਾਸਤੇ ਕੁਛ ਨਾ ਕੁਛ ਥੋੜਾ-ਥੋੜਾ ਤਾਂ ਕਰੋਗੇ ਕਿਸੇ ਵਾਸਤੇ ਕਿਸੇ ਅੱਗੇ ਹੱਥ ਨਾ ਅਡਨਾ ਪਏ ਬਸ ਆਪਣੇ ਸ਼ੌਂਕ ਤਾਂ ਪੂਰੇ ਹੋਣ ਇਨਾ ਤਾਂ ਬੰਦੇ ਨੂੰ ਕਮਾਣਾ ਚਾਹੀਦਾ ਨਾ ਇੰਨਾ ਜੋਗਾ ਤਾਂ ਬੰਦੇ ਨੂੰ ਹੋਣਾ ਚਾਹੀਦਾ ਕੁੁੱਦ
ਤੇ ਤੁਹਾਡਾ ਭਰਾ ਉੱਧਰ ਬਾਹਰ ਗਏ ਦੇ ਸੀ ਆਗਏ ਫੋਰਨ ਤੋਂ
ਹਾਂਜੀ-ਹਾਂਜੀ ਬਿਲਕੁਲ ਸਹੀ ਗੱਲ ਹੈ ਜੀ ਬੰਦੇ ਨੂੰ ਕੁਛ ਨਾ ਕੁਛ ਆਪਣਾ ਹੈਂਡ ਵਿੱਚ ਟੈਲੈਂਟ ਜ਼ਰੂਰ ਹੋਣਾ ਚਾਹੀਦਾ ਬੰਦਾ ਕਿਸੇ ਵੀ ਟਾਈਮ ਤੇ ਆ ਕੇ ਆਪਣੀ ਅਰਨਿੰਗ ਕਰ ਲਏ
ਹਾਂਜੀ-ਹਾਂਜੀ ਫਿਰ ਸਹੀ ਗੱਲ ਹੈ ਟੈਲੈਂਟ ਇੱਕ ਤੇ ਚਲੋ ਪੜ੍ਹਾਈ ਲਿਖਾਈ ਜ਼ਰੂਰੀ ਪਰ ਇੱਕ ਇਹ ਨਾ ਟੈਲੈਂਟ ਵੀ ਬਹੁਤ ਜ਼ਰੂਰੀ ਏ
ਹਾਂਜੀ ਇੱਕ ਹੱਥ ਦਾ ਟੈਲੈਂਟ ਹਾਂਜੀ-ਹਾਂਜੀ ਹੱਥ ਦਾ ਟੈਲੈਂਟ ਹੋਣਾ ਚਾਹੀਦਾ ਬੰਦਾ ਜਿ ਥੇ ਕਿੱਥੇ ਵੀ ਜਾਏ, ਬੰਦਾ-ਕੰਮ ਕਰ ਸਕਦੈ
ਹਂਜੀ, ਵੈਸੇ ਤੁਸੀਂ--ਮੈਂਦੀ ਵਗੈਰਾ ਵੀ, ਬਣਾ ਲੈਂਦੇ ਓ?
ਹਾਂਜੀ, ਲਗਾਨੇਂ ਹਾਂ ਜੀ, ਮੈਂ ਮੈਂਦੀ ਆਰਟ ਐਂਡ ਕਰਾਫਟ ਦਾ ਵੱਕ ਕਰਨੀ ਆ, ਪ੍ਰੋਜੈਕਟ ਫਾਈਲਜ਼ ਵਗੈਰਾ, ਹਾਂਜੀ ਪ੍ਰੋਜੈਕਟ ਵਗੈਰਾ-ਵਗੈਰਾ ਬਣਾਨੀ ਆ ਨਾ, ਮੈਨੂੰ ਆਰਟ ਐਂਡ ਕਰਾਫਟ ਤੋਂ ਸ਼ੌਕ ਹੈ, ਤਾ-ਆਪਣਾ ਪੇਜ ਮੈਂ ਵੀ ਆਪਣਾ ਗ੍ਰਾਮ ਤੇ ਪੇਜ ਬਣਾਇਆ ਹੋਇਆ। ਫੇਰ ਓਥੇ ਮੈਨੂੰ ਅੱਰਡਰਸ ਵਗੈਰਾ ਆ ਜਾਂਦੇ ਨੇ ਫਾਈਲਸ ਵਗੈਰਾ ਬਣਾ ਲੋ, ਰ ਇਧਰ ਵੀ ਕਈਆਂ ਨੂੰ ਪਤਾ--ਬੱਚੇ ਟਿਊਸ਼ਨਸ ਆਂਦੇ ਨੇ ਓਨਾ ਦਾ ਵੀ ਹੋ ਜਾਂਦੈਂ
ਚਲੋ ਮੈਂ ਤੁਹਾਨ ਭੇਜਾਂਗੀ ਠੀਕ ਹੈ, ਹਾਂ, ਚਲੋ, ਸਤਿ ਸ੍ਰੀ ਅਕਾਲ ਜੀ